ਹੋ ਸਤਿ ਸ਼੍ਰੀ ਅਕਾਲ ਜੀ।
ਸ਼ਤਿ ਸ਼੍ਰੀ ਅਕਾਲ ਜੀ।
ਹੋਰ ਕੀ ਕਰਦੇ ਪਏ ਔ?
ਬਸ ਕੁਛ ਨੀ, ਤੁਸੀਂ ਦੱਸੋਂ ਤੁਸੀਂ ਕੀ ਕਰਦੇ ਪਏ ਔ? ਬਸ ਕੀ ਕਰੀਏ ਅੱਜ ਸਾਡੇ ਘਰ ਪ੍ਰਾਹਣੇ ਆਏ ਸੀ।
ਅੱਛਾ ਮਤਲਬ ਫ ਫੋਨ ਵੀ ਇੰਨੇ ਕੀਤੇ, ਮੈਸੇਜ ਵੀ ਇੰਨੇਂ ਕੀਤੇ ਤੁਸੀਂ ਵਖੇ ਨੀ।
ਕੀ ਕਰੀਏ ਅੱਜ ਅਸੀਂ ਬਿਜੀ ਸੀ, ਸਾਡੇ ਘਰ ਪ੍ਰਾਹੁਣੇ ਆਏ ਸੀ, ਸਾਡੀ ਭੂਆ ਦੀ ਕੁੜੀਆਂ ਆਈਆਂ ਹੋਇਆਂ ਸੀ, ਛੁੱਟੀਆਂ ਚ। ਤੇ ਅਸੀਂ ਅੱਜ ਖਾਣਾ ਬਣਾਉਂਣ 'ਚ ਤੇ ਉਹਨਾਂ ਕੋਲ ਬੈਠੇ ਹੋਏ ਸੀ। ਬਸ ਤੁਸੀਂ ਤੁਹਾਨੂੰ ਪਤਾ ਹੀ ਇੰਨੀ ਗਰਮੀ ਹੋਈ ਪਈ ਏ, ਤੁਸੀਂ ਦੱਸੋਂ ਅੱਜ ਕਿ ਖੇ
ਅੱਜ ਮੈਂ, ਅੱਜ ਮੈਂ ਕੋ ਮਲ ਨਾਲ ਗੱਲਾਂ ਕੀਤੀਆਂ, ਕੋਮਲ ਨੇ ਦੱਸਿਆਂ ਆਪਣੇ ਸਲੂਨ ਦੇ ਬਾਰੇ।
ਅੱਛਾ ਜੀ, ਕੋਮਲ ਨਾਲ ਗੱਲਾਂ ਕੀਤੀਆਂ।
ਹਾਂਜੀ, ਅੱਜ ਕੋਮਲ ਨ ਗੱਲ ਕਹਿੰਦੇ ਮੇਰੇ ਸਲੂਨ ਤੇ ਤੁਸੀਂ, ਐਡਮਿਸ਼, ਐਡਮਿਸ਼ਨ ਲਓ।
ਅੱਛਾ, ਕੋਮਲ ਕਹਿੰਦੀ ਪਈ, ਹੈਂ।
ਆਛਾ ਅੱਛਾ ਮੇਕਅੱਪ ਕਰਵਾਉਂਦੇ ਨੇ। ਤੈਨੂੰ ਸ ਸ ਕਿੰਨਾ ਕੁਛ ਮਿਲੇਗਾ, ਸਿੱਖਣ ਵਾਸਤੇ।
ਆਹ ਤਾਂ ਗੱਲ ਹੈਗੀ ਖੈਰ।
ਇਕ ਘਰ ਵੇ ਵੇਹਲੈ ਬੈਠ ਤੋਂ ਅੱਛਾ ਹੈਗਾ ਹੈ, ਆਪਣੇ ਕੰਮ ਧੰਦੇ ਲੱਗੋਂ।
ਹਾਂ ਆ ਤਾਂ ਗੱਲ ਸਹੀ ਆਉਦੀ, ਕੋਮਲ ਤਾਂ ਲੱਗੀ ਹੋਈ ਐ ਨਾ ਸਲੂਨ।
ਹਾਂ, ਕੋਮਲ ਨੂੰ ਤਿੰਨ ਮਹੀਨੇ ਹੋ ਗਏ ਨੇ, ਕੋਮਲ ਕਹਿੰਦੀ ਬਸ ਮੇਰਾ ਬਾਲਾਂ ਦਾ ਵੀ ਹੋ ਗਿਆ ਕੰਮ, ਮੇਕਪ, ਮੈਨੂੰ ਮੇਕਅਪ ਵੀ ਕਰਨਾ ਆ ਗਿਆ, ਬਸ ਨਾਖੂਨ ਹੁਣਾ ਰਹਿ ਗਿਆ ਕੀ ਨਾਖੂਨ ਬਸ ਰਹਿ ਗਏ ਨੇ ਕਰਨੇ।
ਹਾਂ, ਉਹ ਦਾ ਨੇਲ ਦਾ ਰਹਿ ਗਿਆ ਹੀ ਬਸ।
ਹਾਂ ਕਹਿੰ, ਹਾਂ ਕਹਿੰਦੇ ਅਜੇ ਹਫ਼ਤਾ ਮੈਂ ਜਾਵਾਂਗੀ ਨੀ।
ਕਿਉਂ, ਉਹਨੂੰ ਕੀ ਹੋਇਆ ਇਹ?
ਉਹਦੀ ਮੰਮੀ ਰ ਮੰਮੀ ਤੇ ਭਰਾ ਅੰਬਰਸਰ ਗੇ ਹੋਏ ਨੇ ਨਾ, ਉਥੇ
ਉਹ ਤਾਂ ਪਹਿਲਾਂ ਘੁੰਮ ਕੇ ਵੀ ਆਈ ਸੀ ਅੰਬਰਸਰ।
ਹਾਂ ਉਹ ਖੁਦ ਹੀ ਅੰਬਰਸਰ ਘੁੰਮ ਕੇ ਆਈ ਸੀ।
ਉੱਥੇ ਕਿੰਨਾ ਉਹ ਹੈਗਾ ਨਾ
ਹਾਂ ਮ ਪੁੱਛਿਆ ਐ, ਮੈਂ ਕਿਹਾ ਪੁੱਛਿਆ ਕਿਵੇਂ ਜਾਈ, ਹਾਨ ਮੈਂ ਪੁੱਛਿਆ ਕੀ ਕੀ ਹੁੰਦਾ, ਕਿਵੇਂ ਜਾਈਦਾ, ਉੱਥੇ ਕੀ ਚੀਜ਼ਾਂ ਹੈਗੀਆਂ। ਵੇਖਣ ਲਈ ਕੀ ਚੀਜ਼ਾਂ। ਕਹਿੰਦੀ ਕੁਸ਼ ਨੀ ਕਹਿੰਦੀ, ਮੇ ਸਾਰ 'ਚ ਇੱਕ ਚੱਕਰ ਲੱਗ ਜਾਂਦਾ ਕਹਿੰਦਾ, ਪਰ ਬਾਅਦ ਵਿੱਚ ਜਾਈਦਾ
ਅੱਛਾ ਪ੍ਰਸ਼ਾਦ ਲੈ ਕੇ ਆਈ ਸੀ ਉਹ ਹੈਂ, ਚਲੋਂ ਵਧੀਆ ਏ, ਤੈਨੂੰ ਨੀ ਦਿੱਤਾ ਫੇਰ ਉਹਨੇ ਪ੍ਰਸ਼ਾਦ?
ਮੈਨੂੰ ਕਿੱਥੇ ਦੇਗੀ, ਮੇਰੇ ਪਿੰਡ ਚੁੱਕ ਕੇ ਮੇਰੇ ਕੋਲ ਮੈਂ ਘਰ ਨੀ ਆਉਂਦੀ ਉਹ
ਕਿਉਂ ਨੀ ਆਦੀ, ਤੂੰ ਬੁਲਾਉਂਦੀ ਨੀ ਹੈਗੀ ਉਹਨੂੰ, ਤਾਂ ਨੀ ਆਉਂਦੀ ਹੈਗੀ ਉਹ।
ਮੈਂ ਕਿਉਂ ਨੀ ਬੁਲਾ, ਤਨੂੰ ਮੈਂ ਤੈਨੂੰ ਵੀ ਬੁਲਾਨਦੀ ਤੂੰ ਵੀ ਆ ਜਿਆ ਕਰ।
ਮੈਂ ਤਾਂ ਤੈ, ਮੈਂ ਤਾਂ ਤੁਹਾਡੇ ਤੋਂ ਦੂਰ ਹੈਗੀ ਆ ਨਾ ਮੈ ਕਿਵੇ ਆਵਾ ਦੱਸੋ? ਫੇਰ ਵੀ। ਪਾਕਿਸਤਾਨ ਦੀ ਤਾਂ ਗੱਲ ਨੀ ਹੈਗੀ। ਪਰ ਫੇਰ ਵੀ ਟੈਮ ਲੱਗਦਾ ਏ, ਟੈਮ ਕੱਢਣਾ ਪੈਂਦਾ ਏ।
ਜੇ ਤੂੰ- ਤੂੰ ਬੁਲਾਨੀ ਹ ਆਪਣੇ ਘਰ, ਤੇ ਮੈਂ ਆ ਜਾਂਦੀ ਆ।
ਮੈਂ ਤਾਂ ਬੁਲਾਦੀ ਪਈ ਆ। ਤੂੰ, ਮੈਂ ਤਾਂ ਕਿਹਾ ਸੀ ਤੂੰ ਆਪਣੀ ਮੰਮੀ, ਆਪਣੀ ਮਾਤਾ ਜੀ ਨੂੰ ਲੈ ਕੇ ਆਈ।
ਉੱਪਰੋਂ- ਉੱਪਰੋਂ ਦੀ ਕਹਿ ਦੇਨੀ ਐ, ਕਿ ਆ ਜੀ।
ਬੰਦਾ ਉੱਪਰੋਂ- ਉੱਪਰੋਂ ਕਹਿਣ ਵਾਲਾ ਵੀ ਹੋਣਾ ਚਾਹੀਂਦਾ ਐ।
ਆਆ ਹੋਰ
ਹੋਰ ਤੁਹਾਡੀ ਮਾਤਾ ਜੀ ਕੀ ਕਰਦੇ ਪਏ ਨੇ?
ਰਾਤ ਦੇ ਪਛਾਣ ਬੜੇ ਨੇ ਅੱਜ ਅਪਾਂ
ਕੀ ਗੱਲ ਹੋ ਗਈ ਏ?
ਆਹ ਮੈਂ, ਨਹੀਂ -ਨਹੀਂ ਸਾਡੀ ਗਲੀ 'ਚ ਨਾ ਕੁੜੀ ਹੈਗੀ ਸੀ।
ਅੱਛਾ, ਫੇਰ ਕੀ ਹੋਯਾ ਏ ਔਨੂੰ?
ਓਹ ਕੱਲ, ਕਿਸੀ ਮੁੰਡੇ ਨਾਲ ਭੱਜ ਗੀ ਏ।
ਹਾਏ, ਆ ਸਾਰੀ ਕੁੜੀਆਂ ਇਵੇਂ ਭੱਜਣ ਲੱਗ ਪਈ ਆ, ਸੱਚੀ ਦੀ ਗੱਲ ਆ?
ਅ ਸੱਚ, ਸੱਚ ਗੱਲ ਏ।
ਹਾਏ, ਕਿ ਅੱਜ-ਕੱਲ੍ਹ ਦੀ
ਪੈਲਾਂ, ਪੈਲਾਂ ਮੇਰੀ ਗੱਲ ਸੁਣੋ ਪੈਲਾਂ, ਪੈਲੋ ਕੁੜੀ ਦੀ ਨਾਨੀ ਭੱਜੀ।
ਕੁੜੀ ਦੀ ਨਾਨੀ ਵੀ ਭੱਜ ਗੀ।
ਹਾਂ, ਨਾਨੀ ਭੱਜੀ, ਫੇਰ ਮੰਮੀ।
ਹੁਣ ਮੰਮੀ ਵੀ ਭੱਜ ਗੀ, ਤੇ ਹੁਣ ਕੁੜੀ ਭੱਜ ਗੀ।
ਮਾਸੀ ਵੀ ਪਾਜਗੀ। ਹੋਰ, ਸੱਚ
ਇੰਨਾ ਬੁਰਾ ਹਾਲ।
ਬੁਰਾ ਹਾਲ ਏ, ਓਹ ਬਸ
ਚਲੋ, ਫੇਰ ਹੁਣ ਕੀ ਬਣਿਆ ਉਨਾਂ ਦਾ?
ਕੀਕੋ ਕੁੜੀ ਦਾ ਫੋਨ ਆਇਆ ਏ।
ਫੇਰ ਕੀ ਕੈੰਦੀ ਪਈਏ?
ਕਿ ਮੈਂ ਵਿਆਹ ਕਰਵਾ ਲਿਐ, ਮੈਨੂੰ ਲੱਭਣ ਦੀ ਜ਼ਰੂਰਤ ਨੀ ਹੈਗੀ।
ਚਲੋ, ਵਧਾਈਆਂ ਫੇਰ ਤਾਂ।
ਕਿ ਔਈ ਤੇ, ਮਤਬ ਮੌਲ ਆਪਾਂ ਪਿਛੈਰੀ ਗਲੀ 'ਚ ਸਾਰੇ, ਪਰ ਬੇ ਔਦਾਸ ਬੈਠੇ ਨੇ, ਅੱਜ ਪਰਸ਼ਾਮ ਬੈਠੇ ਨੇ।
ਫੇਰ ਕੀ ਕਰੀਏ ਜਦੋਂ ਕੁੜੀਆਂ ਐਵੇਂ ਦੀ ਲਿਕੜ ਜਾਂਦੀਆਂ ਨੇ। ਬੌਤ, ਗ਼ਲਤ ਮਹੌਲ ਹੋਯਾ ਪੈ ਏ।
ਕੁੜੀ ਨੂੰ ਈ ਵੇਖਣਾ ਚਾਈਦਾ ਨਾ ਕਿ ਮੈਂ ਮੈਂ ਚਲੀ ਜਾਵਾਂਗੀ ਪਿੱਛੋਂ ਮੇਰੇ ਮਾਂ-ਪਿਓ ਪਰਸ਼ਾਨ ਰੈਣਗੇ।
ਆਹ ਤਾਂ ਗੱਲ ਹੈਈ ਐ। ਤੁਸੀਂ ਤਾਂ ਕੈੰਦੇ ਪਏ ਉੰਦੀ ਮਾਂ ਵੀ ਭੱਜ ਗਈ ਸੀ।
ਹ ਹਾਂ ਮਾਂ ਵੀ ਪੈਲਾਂ ਪੈਲਾ ਨਾਨੀ ਗਈ।
ਅੱਛਾ, ਪੈਲਾਂ ਉੰਦੀ ਨਾਨੀ ਕ ਤੂਰੀ ਸੀ।
ਹਾਂ, ਤੇ ਮਾਂ ਤੋਂ ਨਾ ਜਦੋਂ ਕੁੜੀ ਛੋਟੀ ਹੈਗੀ ਸੀ ਨਾ ਚੌਦਾਂ ਸਾਲ ਦੀ ਸੀ ਉਦੋਂ ਮਾਂ ਭੱਜ ਗੀ ਸੀ।
ਚਲੋ।
ਆਹ, ਮਾਸੀ ਤੋਂ ਹੋ ਗਏ ਤਿੰਨ ਸਾਲ ਗਏ ਨੂੰ।
ਜਿੰਨਾ ਦਾ ਟੱਬਰ ਐਵੇਂ ਦਾ ਹੋਵੇ, ਫੇਰ ਓਹ ਕੀ ਕਰੀਏ।
ਹੋਈ ਤੇ, ਐ ਤੇ ਔ ਐਵੇਂ ਚਲਦੀ ਪੀ ਏ ਲੈਣ ਵਾਜ।
ਹਾਂ, ਆ ਤਾਂ ਗੱਲ ਹੈਗੀ ਏ ਖੈਰ।
ਹਜੇ ਛੋਟੀ ਭੈਣ ਬੈਠੀ ਏ ਕਿ ਪਤਾ ਛੋਟੀ ਭੈਣ ਵੀ ਭੱਜ ਜੇ।
ਅ ਬਸ ਕਿਸੇ ਦਾ ਕੁਛ ਨੀ ਪਤਾ, ਅੱਜ ਦੇ ਟੈਮ 'ਚ।
ਓਹੀ ਤਾਂ ਅਪਣੇ ਸੋਚਣਾ ਚਾਈਦਾ, ਕਿ ਮੇਰਾ ਪਿਓ ਏਨਾ ਮੈਹਨਤ ਕਰਦਾ, ਮੈਂ ਵੇਖਾਂ
ਆਹ ਤਾਂ ਗੱਲ ਹੈਗੀ ਏ, ਬੰਦਾ ਕਿਵੇਂ ਕਮਾਉਂਦਾ ਏ ਸਾਰਾ ਦਿਨ।
ਹੋਰ ਪੂਰੀ ਮਤਲਬ ਪਿਓ ਨੇ ਪੂਰੀ ਰੀਝਾਂ ਉਤਾਰੀਆਂ ਨੇ ਜੋ ਜੋ ਇਨੇ ਸ਼ੌਂਕ ਹੈਗੇ ਸੀ ਨਾ ਪੂਰੇ ਉਤਾਰੇ, ਵਾਲ ਰੀਬੋੰਡਿੰਗ ਕਰਵਾਏ। ਖਾਣ-ਪੀਣ ਨੂੰ ਕੁਛ ਕਮੀ ਨੀ, ਕਾਰੇ ਘੱਰ ਏ ਸੀ ਲੱਗਿਆ ਹੋਇਐ।
ਓਹਨਾਂ ਦਾ ਘਰ ਵਧੀਆ ਹੋਣਾ ਨਾ।
ਹਾਂ, ਕਿਸੇ ਚੀਜ਼ ਦੀ ਕਮੀ ਨੀ ਹੈਗੀ ਸੀ।
ਦੇਖ ਲੈ ਤੋ ਫੇਰ ਵੀ ਇਨਾ, ਇਨਾਂ ਦੁਨੀਆਂ ਦਾ ਬੁਰਾ ਹਾਲ ਹੈਗਾ ਏ ਕੀ ਕਰੀਏ? ਪਤਾ ਕੀ ਅੱਜ ਅੱਜ-ਕੱਲ ਦੇ ਬੱਚੇ ਨਾ ਜਿਵੇਂ ਆਪਣੇ ਮਾਂ-ਪਿਓ ਦੇ ਬਾਰੇ ਨੀ ਸੋਚਦੇ ਪਏ, ਔਨਾਂ ਨੂੰ ਬਸ ਜਿਵੇਂ ਮੁੰਡੇ ਮਿਲ ਗਏ ਬਸ ਓਹੀ ਸਭ ਕੁਛ ਨੇ, ਐਵੇਂ ਦਾ ਹੋਯਾ ਪਿਆ ਏ ਬਸ।
ਪਸੰਦ ਵੇਖਹੜ ਪ੍ਰਕਾਰ ਦ ,
ਹਾਂ ਆਪਣੇ ਘਰ ਦੱਸ ਦੋ ਪਰ ਅੱਜ-ਕੱਲ੍ਹ ਦੀਆਂ ਕੁੜੀਆਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਏ ਆਹ ਨੀ ਸੋਚ ਪੁੱਛਦੀ ਕਿ ਸਾਡੇ ਮਾਂ ਪਿਓ ਦਾ ਕੀ ਬਣੂਗਾ,
ਇਹ ਨਹੀਂ ਮੈਂ ਤਾਂ ਗਲਤ ਮੈਂ ਸੋਚ ਰਹੀ ਗਲਤੀ ਪਿਓ ਦੀ ਐ,
ਫੇਰ ਪਿਓ ਦੀ ਤਾਂ ਗਲਤੀ ਕਿਵੇਂ ਹੈਗੀ ਐ ਫੇਰ ਉਹ ਚਲੋ ਉਹਨੇ ਖੁੱਲੀ ਛੁੱਟ ਦਿੱਤੀ ਐ ਕੁੜੀ ਨੂੰ ਫਿਰ ਕੀ ਹੋਇਆ ਚਲੋ ਅੱਜ-ਕੱਲ ਦੀ ਕੁੜੀਆਂ ਹੈਗੀਆਂ ਨੇ, ਕੀ ਕਿੰਨੇ ਸਾਲ ਦੀ ਹੈਗੀ ਐ,
ਵੀਹ ਸਾਲ ਦੀ ਕੁੜੀ,
ਵੀਹ ਸਾਲ ਦੀ,
ਬੜੀ ਆਦੀ ਪਈ ਏ,
ਆਾਂ ਇੱਥੇ ਬੱਚੇ ਖੇਲਦੇ ਪਏ ਨੇ ਛੁੱਟੀਆਂ ਚ ਸਾਰੇ ਜਵਾਕ ਇਕੱਠੇ ਹੋਏ ਪਏ ਨੇ ਇਹਨਾਂ ਨੇ ਇਨਾ ਰੌਲਾ ਪਾਇਆ ਹੋਇਆ ਮੈਂ ਸਾਰੇ ਕਮਰਿਆਂ ਚ ਕੂਣਿਆਂ ਦੇ ਵਿੱਚ ਵੜੀ ਬੈਠੀ ਆਂ ਫੇਰ ਵੀ ਇਹਨਾਂ ਨੇ ਇੱਥੇ ਗੱਲ ਪਾਇਆ ਹੋਇਆ। ਹੁਣ ਮੈਂ ਇਹਨਾਂ ਨੂੰ ਚਪੇੜਾ ਮਾਰ ਕੇ ਬਾਹਰ ਕੱਢਣਾ,
ਆਹ ਕੋਈ ਮੈਂ ਕਹਿੰਦੀ ਮੈਂ ਕੁ ਕੁੜੀ ਵੀਹ ਸਾਲ ਦੀ ਹੈਗੀ ਐ ਤੇ ਨਾ ਉਹਦੀ ਭੂਆ ਨਾ ਕੁੜੀ ਦੀ, ਕੁੜੀ ਦੀ ਭੂਆ,
ਹਾਂ ਕੁੜੀ ਦੀ ਭੂਆ ਫੇਰ,
ਉਹਦਾ ਰਿਸ਼ਤਾ ਕਰਵਾਦੀ ਪਈ ਸੀ ਜ਼ਿਆਦੀ ਉਮਰ ਦਾ ਮੁੰਡਾ ਸੀ,
ਅੱਛਾ ਜਿਆਦਾ ਉਮਰ ਦਾ ਮੁੰਡਾ ਸੀ ਫਿਰ ਜਰੂਰ ਫੇਰ-ਫੇਰ ਕੁੜੀ ਜਵਾਬ ਦੇ ਦਿੰਦੀ ਹੋਆ ਕੇ ਧੱਕਾ ਕਰ ਲੈਂਦੀ ਫੇਰ ਕੁੜੀ ਨਾਲ
ਕੁੜੀ ਨੇ ਜਵਾਬ ਦਿੱਤਾ ਸੀ ਕਿ ਡੈ ਡੈਡੀ ਮੇਰਾ ਵਿਆਹ ਹੋਰ ਕਿਸੇ ਨੇ ਗ਼ਰੀਬ ਨਾ ਕਰਵਾ ਦੇ ਮੈਂ ਹੋਰ ਮੈਂ ਕਰਵਾ ਲਾਂਗੀ ਵਿਆਹ ਪਰ ਇਨੀੇ ਇਹਨੀ ਜ਼ਿਆਦੀ ਉਮਰ ਦਾ ਨਹੀਂ ਕਰਵਾਣਾ, ਮੰਨ ਫਿਰ ਪਿਓ ਮੰਨਿਆ,
ਅੱਛਾ ਪਿਉ ਮੰਨਿਆ ਨੀ ਹੈਗਾ,
ਹਾਂ,
ਫੇਰ ਕੀ ਕੀਤਾ।
ਫੇਰ ਕੁੜੀ ਕੱਲ ਭੱਜ ਗਈ,
ਅੱਛਾ ਕੁੜੀ ਤਾਂ ਕੱਲ ਦੀ ਭੱਜੀ ਹੋਈ ਐ ਫੇਰ ਇਹਨਾਂ ਦੇ ਘਰਦਿਆਂ ਨੇ ਰਿਪੋਰਟ ਨੀ ਕੀਤੀ।
ਕੀਤੀ ਐ ਰਿਪੋਰਟ ਕੀਤੀ ਐ,
ਫੇਰ ਕੀ ਬਣਿਆ ਐ, ਇੱਥੇ ਨਾ ਅੱਜ-ਕੱਲ ਐਵੇਂ ਦਾ ਹੀ ਮਾਹੌਲ ਹੋਇਆ, ਪਿਆ ਹੀ ਕੀ ਕਰੀਏ ਜਿਵੇਂ ਮਤਲਬ ਕੀ ਕੋਈ, ਸੋਚਦਾ ਹੀ ਨੀ ਹੈਗਾ ਆਪਣੇ ਮਾਂ ਪਿਓ ਦੇ ਬਾਰੇ,
ਉਹੀ ਤੇ ਬਸ ਬੁਰੀ ਆ ਗਰਮੀਆਂ ਦਾ,
ਹਾਂ ਸਹੀ ਗੱਲ ਐ ਆਹ ਤਾਂ ਗੱਲ ਹੈਗੀ ਏ ਇਥੇ ਚਲੋ ਸਾਡੇ ਵਰਗੇ ਆਪਣੇ ਮਾਂ ਪਿਓ ਦੇ ਬਾਰੇ ਤਾਂ ਸੋਚਦੇ ਹੈਗੇ ਨੇ।
ਹਾਂ ਹੋਰ ਤੁਹਾਡੀ ਗੋ ਤੁਹਾਡੀ ਗੋਰੀ ਨਾਲ ਗੱਲ ਹੋਈ,
ਨਹੀਂ ਗੋਰੀ ਨਾਲ ਮੇਰੀ ਅੱਜ ਕੋਈ ਗੱਲ ਨੀ ਹੋਈ ਹੈਗੀ ਗੋਰੀ ਗੋਰੀ ਤਾਂ ਬਹੁਤ
ਕੋ-ਕੋਮਲ ਘਰ ਵੀ ਪ੍ਰਾਹੁਣੇ ਆਏ ਹੋਏ ਨੇ ਅੱਜ, ਮਾਸੀ-ਮਾਸੀ-ਮਾਸੀ ਹੋਰ ਆਏ ਨੇ,
ਅੱਛਾ ਕੋਮਲ ਹੋਰ ਘਰੇ, ਕੋਮਲ ਦੀ ਉਹ ਤਾਂ ਆਈ ਨੀ ਹੈਗੀ ਬੇਬੇ,
ਰਾਤ ਤੱਕ ਆ ਜਾਣਗੇ ਨਾ, ਮਾਸੀ ਤੈਨੂੰ ਪਤਾ ਕੋਮਲ ਰੋਟੀ ਸਬੀ ਸਾਰਾ ਕੁਛ ਬਣਾ ਲੈਂਦੀ ਏ ਹ
ਚਲੋ ਵਧੀਆ ਏ ਫੇਰ ਤਾਂ ਕੋਮਲ ਵੀ, ਚੰਗੀ, ਚੰਗਾ ਏ,
ਸਭ ਕੁਛ ਬਣਾ ਲੈਂਦੇ, ਖਵਾ ਦਿੰਦੀ ਏ ਘਰ,
ਆਹ ਤਾਂ ਗੱਲ ਹੈਗੀ ਹੈ, ਚਲੋ ਚ, ਚੰਗੀ ਗੱਲ ਬੰਦੇ ਨੂੰ ਆਉਣਾ ਵੀ ਚਾਹੀਦਾ ਹੈਗਾ ਏ। ਕਿਉਂ ਨਹੀਂ ਕਰ ਸਕਦੇ, ਤੁਸੀਂ ਵੀ ਕਰ ਸਕਦੇ ਹੋ, ਜੋ ਦਿਲ ਕਰੇ, ਉਹ ਕਰੋ ਤੁਸੀਂ।
ਇਹ ਜੋ ਮਰਜ਼ੀ ਮੈਂ ਕੁਛ ਕਰ, ਕਰ ਸਕਦੀ ਹਾਂ ਪਰ ਰੋਟੀ ਸਬਜ਼ੀ ਤਾਂ ਮੈਂ ਕੋਲ ਨੀ ਬਣਦੀ ਨਾ।
ਕਿਉਂ ਨੀ ਬਣਦੀ, ਤੁਸੀਂ ਬਣਾਉਣਾ ਸਿੱਖੋ ਆਪਣੀ ਬੇਬੇ ਕੋਲੋਂ ਉਹ ਤੁਹਾਨੂੰ ਸਿਖਾ ਦੇਣਗੇ।
ਹਾਂ ਜਦੋਂ ਮੰਮ ਜਦੋਂ ਮੇਰੇ ਬੇਬੇ ਬਣਾਉਂਦੀ ਆ ਮੈਂ ਖ ਖੜ ਜਾਣੀ ਨਾਲ ਜਿਸ ਬੇਬੇ
ਚਲੋ ਵਧੀ ਫੇਰ ਵਧੀਆ ਗੱਲ, ਤੁਸੀਂ ਖੜ ਕੇ ਵੇਖਦੇ ਹੋ, ਤੁਹਾਨੂੰ ਕੁੱਝ ਤਾਂ ਸਮਝ ਆਏਗਾ। ਜੈਸੇ ਕਿ, ਕਿਵੇਂ ਕੀ ਕੁੱਝ ਕਰਦੇ ਹਾਂ।
ਇੰਨਾ ਤਾਂ ਔਖਾ ਹੈ ਵੀ ਨੀ ਆਹ ਕੰਮ, ਚਲੋ ਆਹ ਇਹ ਆਹ ਗੱਲ ਇਹ ਕਿ ਚਲੋ ਕੁੜੀਆਂ ਨੂੰ ਆਉਣਾ ਚਾਹੀਦਾ। ਘਰ ਸੰਭਾਲਣਾ, ਕਿਉਂਕਿ ਅੱਜ ਅਗਲੇ ਟਾਈਮ ਦਾ ਬੰਦੇ ਨੂੰ ਕਿਤੋਂ ਵੀ ਨੀ ਪਤਾ, ਕਿ ਉਹ ਕਿੱਥੇ ਜਾਣਾ ਏ, ਕਿੱਥੇ ਨਹੀਂ ਉਹਨੇ ਆਪਣੇ ਕੰਮ ਦੇ ਲਈ ਵੀ, ਇਕ ਟਾਈਮ ਬੰਦੇ ਨੂੰ ਬਾਹਰ ਜਾਣਾ
ਹਾਂ ਕਿਤੇ ਵੀ ਜ਼ਰੂਰਤ ਪੈ ਜਾਂਦੀ ਏ।
ਆ ਤਾਂ ਗੱਲ ਹੈਗੀ, ਹੋਰ ਵੰਸ਼ ਕੀ ਕਰਦਾ ਪਿਆ ਅੱਜ -ਕੱਲ।
ਅੱਜ ਹੁਣ ਬ ਅੱ ਆਈ ਟੀ ਆਈ ਜਿਥੇ ਨੇ ਸ਼ੁਰੂ ਕੀਤੀ ਏ।
ਚਲੋ ਵਧੀਆ। ਵਧੀਆ ਏ, ਤੇ ਉੱਥੇ ਦੁਕਾਨ ਤੇ ਨੀ ਜਾਂਦਾ ਹੈਗਾ ਉਹ, ਮਤ 'ਚ ਅੱਜ ਐਤਵਾਰ ਏ।
ਅੱਜ ਬੇਬੇਘਰ ਸੀ, ਭਰਾ ਗਿਆ ਹੋਇਆ ਸੀ, ਦੁਕਾਨ ਤੇ
ਅੱਛਾ, ਅੱਜ ਬੇਬੇ ਘਰ ਸੀ। ਚਲੋ ਵਧੀਆ ਗੱਲ ਏ, ਬੇਬੇ ਵੀ ਅੱਜ ਫਰੀ ਸੀ, ਉਹਨਾ ਨੂੰ ਟੈਮ ਮਿਲਿਆ ਆਪਣੇ ਲਈ।
ਕਲ ਕੋਮਲ ਨੇ ਵੀ ਲੰਬੀਆਂ ਸੇਵੀਆਂ ਬਣਾਉਣੀਆਂ ਸਿੱਖੀਆਂ ਮੇਰੇ ਕੋਲ
ਅੱਛਾ, ਅੱਜ ਕੋਮਲ ਨੇ ਵੀ ਸਿੱਖ ਲਿੱਤੀਆਂ, ਆ ਤਾਂ ਵਧੀਆ ਗੱਲ, ਚਲੋ ਕੋਮਲ ਤੇ ਮੈਨੂੰ ਤਾਂ ਆ ਗੀਆਂ ਨੇ ਲੰਬੀਆਂ ਸੇਵੀਆਂ, ਮੈਂ ਤਾਂ ਬਣਾ ਕੇ ਅੱਜ ਰਾਤੀ ਖਾਵਾਂਗੀ। ਤੇ ਕੋਮਲ ਕਦੋਂ ਖਾਣੇ, ਕੋਮਲ ਨੇ
ਕੋਮਲ ਕਹਿੰਦੀ ਸੀ, ਕਿ ਕੱਲ ਪਰਸੋਂ ਤੱਕ ਮੈਂ ਬਨਾ ਲਾਂਗੀ।
ਚੱਲ ਫੇਰ ਤਾਂ ਅਸੀਂ ਕੋਮਲ ਦੇ ਘਰੇ ਚੱਲੀਏ, ਫੇਰ ਸੇਵੀਆਂ ਖਾਣ।
ਹਾਂ, ਆ ਜਾ, ਤੇਰੇ ਨਾਲ ਤਾਂ ਮੈਂ ਵੀ ਚਲੀ ਜਾਵਾਂਗੀ। ਕੋਮਲਘਰ ਆ ਇਵੇਂ, ਤਾਂ ਕੱਲਿਆਂ ਕੱਲੇ, ਕੱਲੇ ਕੁ ਜਾਇ ਨੀ ਜਾਂਦਾ।
ਉਂਝ ਤਾਂ ਕੋਮਲ ਨਹੀਂ ਬੁਲਾਉਂਦੀ ਸਾਨੂੰ ਅਸੀਂ, ਐਵੇਂ ਬਹਾਣਾ ਘੁਮ ਆਵਾਂਗੇ।
ਇਵੇਂ ਬੁਲਾ ਲਏ ਗੇ ਸਾਨੂੰ।
ਹਾਂ ਐਵੇਂ ਬੁਲਾ ਲਏਗੀ ਉਹਨੂੰ, ਆਖਾਂਗੇ ਕਿ ਤੂੰ ਤਾਂ ਸਾਨੂੰ ਨਹੀਂ ਬੁਲਾਉਂਦੀ ਅਸੀਂ ਆ ਜਾਂਦੇ ਹਾਂ ਫੇਰ ਤੇਰੇ ਘਰ।
ਹੋਰ, ਤੇਰੇ ਘਰ ਆ ਜਾਨੇ ਆ।
ਮੈਂ ਤਾਂ ਤੁਹਾਨੂੰ ਸੱਦਿਆ ਸੀ। ਤੁਸੀਂ ਪਤਾ ਨੀ ਮੇਰੇ ਘਰੋਂ ਕਦੇ ਆਉਣਾ। ਤੁਸੀਂ ਹੁਣੇ ਘੁੰਮਣ ਦਾ ਪਲੈਨ ਬਣਾਏ ਬੈਠੇ ਹੋ।
ਹਾਂ, ਚੱਲੀ ਸਾਡੇ ਨਾਲ ਘੁੰਮਣ ਤੂੰ ਵੀ।
ਕੋਈ ਗੱਲ ਨੀ ਚੱਲਾਂਗੇ ਘੁੰਮਣ, ਚਲੋ ਅੰਜਲੀ ਜੀ ਹੁਣ ਚੱਲ ਠੀਕ ਐ ਫੇਰ ਮੈਂ ਕੰਮ ਕਾਰ ਕਰਨਾ ਐ।
ਤੁਸੀਂ ਕੰਮ ਕਰ ਤੁਸੀਂ ਕੰਮ ਕਰਦੇ ਔ।
ਹਾਂ-ਹਾਂ ਮੈਂ ਕੰਮ ਕਰਨਾ ਚਲੋ ਫੇਰ ਕਰਦੇ ਆਪਾਂ ਗੱਲ।
ਠੀਕ ਐ ਸਤਿ ਸ਼੍ਰੀ ਅਕਾਲ ਜੀ।
ਠੀਕ ਐ ਜੀ।